ਅ
ਹਾਂਜੀ ਸਤਿ ਸ੍ਰੀ ਆਕਾਲ
ਸਤ ਸ਼੍ਰੀ ਕਾਲ ਜੀ
ਵਧੀਆ ਤੁਸੀ ਸੁਣਾਓ ਕਿਵੇਂ ਓਹ?
ਬਸ ਮੈਂ ਵੀ ਵਧੀਆ, ਤੁਸੀ ਤਾਂ ਯਾਦ ਈ ਨੀ ਕਰਦੇ।
ਅਰੇ ਬਸ
ਇਨਾ ਬਿਜੀ ਰੈਣ ਲੱਗ ਗੇ ਹਨਾ, ਅੱਛਾ ਅੱਛਾ। ਅੱਛਾ, ਕਾਲਜ ਕੀ ਪੜ੍ਹਦੇ ਪਏ ਔ ਹਲੇ ਜਾਂ ਕਿ ਜੋਬ ਕਰਦੇ ਔ ਅੱਛਾ। ਅੱਛਾ। ਚਲੋ ਵਧੀਆ, ਫ੍ਰੀ ਹੋਗੇ ਔ ਫੇਰ ਹੁਣ ਤੁਸੀਂ।
ਐਗਜ਼ਾਮ ਵਗੈਰੀ ਤੇ ਹੋ ਗਏ ਖਤਮ।
ਅੱਛਾ, ਕਿ ਲਿੱਤਾ ਸੀ ਤੁਸੀਂ?
ਬੀ ਕਾਮ ਕਰਦੇ ਪਏ ਤੁਸੀ ਅੱਛਾ ਓਹ ਤੇ ਬਹੁਤ ਅੱਛਾ ਸਬਜੈਕਟ ਤੇ ਬੌਤ ਔਪਸ਼ਨਸ ਆ ਜਾਂਦੇ ਨੇ ਅੱਗੇ ਬਹੁਤ ਜਿਆਦਾ।
ਐਤ ਤੇ ਗੱਲ ਹੈ ਬੜਾ ਹੀ ਸਕੋਪ ਏ।
ਹੋਰ। ਨਹੀਂ ਵੇਖੋ ਲਾਈਨ। ਜਿਹੜੀ ਮਰਜ਼ੀ ਹੋ ਸਕੋਪ ਹਰ ਇੱਕ 'ਚ ਠੀਕ ਹੈ ਨਾ ਇੰਟਰਸਟ ਦੀ ਗੱਲ ਹੁੰਦੀ ਸਭ।
ਇਹ ਤੇ ਗੱਲ ਹੈ ਸਹੀ ਗੱਲ ਇਕ ਦਮ ਇਕ ਦਮ। ਪਰ ਮੈਨੂੰ ਜ਼ਿਆਦਾ ਇੰਟਰਸਟ।
ਕੀ ਕਹਿ ਰਹੇ ਹੋ ਤੁਹਾਡੀ ਆਵਾਜ਼ ਹੋਲੀ ਆ ਰਹੀ ਹੈ।
ਮੈਂ ਕਿਹਾ ਬਾਕੀ ਤਾਂ ਦੇਖੋ ਕਿ ਬਾਕੀ ਤਾਂ ਵੇਖੋ ਕਹਿਣ ਦੀਆਂ ਗੱਲਾਂ ਆਉਂਦੀਆਂ ਹਨਾ।
ਹਾਂਜੀ ਹਾਂਜੀ।
ਕੀ ਮੈਡੀਕਲ ਮੈਡੀਕਲ ਇੰਟੈਲੀਜੈਂਟ ਬੱਚਾ। ਐਸਾ ਕੁਛ ਨੀ ਹੁੰਦਾ ਨਾ।
ਐ ਤੇ ਗੱਲ ਹੈ। ਸਬ ਡੀਪੈਂਡ ਕਰਦਾ ਐ ਆਪਨੇ ਇੰਟਰਸਟ ਤੇ
ਹਾਂਜੀ, ਹਾਂਜੀ ਫੇਰ ਤੁਸੀਂ ਕੇੜੇ ਕੇੜੇ ਸਬਜੈਕਟ ਲਿਤੇ ਸੀ?
ਮੇਰੇ ਕੋਲ ਇੰਗਲਿਸ਼ ਸੀ ਔਰ ਸੋਸ਼ਓਲਜੀ ਸੀ। ਪੋਲਟੀਕਲ ਸਾਇੰਸ ਸੀ ਹਾਂਜੀ। ਜੀ।
ਸੋ ਕੀ ਹੋਂਦਾ ਏਨਾ ਚ ਕੀ ਹੋਂਦੈ।
ਸੋਸ਼ਓਲੋਜੀ ਚ ਸਾਰਾ ਓਦੇ ਬਾਰੇ ਵੇ ਸੋਸ਼ਲ ਵਰਕ ਵਗੈਰਾ, ਜਾਂ ਬਾਕੀ ਹੋਰ ਸਬ ਬੜਾ ਕੁਛ ਆਂਦਾ ਐ। ਓਦੇ ਚ ਕੋਈ ਇਕ ਚੀਜ ਬਾਰੇ ਟੋਪਿਕ ਨੀ ਐ, ਬਥੇਰੀ ਚੀਜਾ ਆਂਓਦੀ ਐ ਹਾਂਜੀ।
ਤੇ ਪੋ ਪੋਲੀਟੀਕਲ ਚ ਮੈਨ ਲਗਦਾ ਸਾਰਾ
ਹੋਰ ਓ ਵੈਸੇ ਥੋੜਾ ਟੱਫ ਹੋ ਜੇ ਐ, ਓਨੂ ਪੜਨਾ ਬੜੀ ਚੀਜਾ ਆਂਓਦੀ ਓਦੇ ਚ। ਤੁਹਾਨ ਪਤਾ ਈ ਏ। ਬੀ ਹਿਸਟਰੀ ਚ ਡੇਕਸ ਵਗੈਰਾ ਯਾਦ ਕਵੇਂ ਆ ਐਦੇ ਚ ਬਥੇਰਾ ਕੁਛ। ਛੇਂ
ਸੱਚ ਮਤਲਬ ਠੀਕ ਰਾਜਨੀਤੀ ਹੋ ਗੀ ਏ ਨਾ ਸਾਰੀ।
ਹਾਂਜੀ, ਹਾਂਜੀ ਇਕਦਮ ਸਹੀ।
ਹਾਂਜੀ ਹੋਰ ਫੇਰ ਅੱਗੇ ਦਾ ਕੀ। ਅੱਗੇ ਦਾ ਕੀ ਪਲੈਨ ਐ? ਹੋਨ ਕਿੱਥੇ ਜਾਨੈ ਕੀ ਕਰਨੈ?
ਹਾਲੇ ਤੇ ਕੁਛ ਵੀ ਨੀ ਪਤਾ ਦੇਖੋ ਕੀ ਕਰਾਂਗੀ ਮੈਂ।
ਅੱਛਾ।
ਚਲ ਕੋਈ ਨੀ। ਅੱਛਾ, ਕੀ ਹੋਇਆ ਅਜ ਏਸਾ।
ਅੱਜ ਸਕਰੀਬਲ ਡੇ ਸੀ, ਅੱਜ ਦੇ ਦਿਨ ਸਾਰੇ ਫਰੈਂਡਸ ਵਗੈਰਾ ਮਿਲੇ। ਤੁਹਾਨੂੰ ਪਤਾ ਹੋਨ ਸਾਰੇ ਅਲੱਗ ਅਲੱਗ ਹੋ ਜਾਨਗੇ। ਹਾਂਜੀ।
ਹ ਐ ਤਾਂ ਹੈ ਵੇਖੋ। ਅਖੀਰਲਾ ਦਿਨ ਨਾ ਬਸ ਮੈਮਰੀ ਹੋਂਦਾ, ਜੀਵੇਂ ਸਾਡਾ ਪਲੱਸ ਟੂ ਦਾ ਹੋਂਦਾ ਸੀ ਨਾ। ਅਖੀਰਲਾ ਦਿਨ, ਕਿੰਨੀ ਅਪਨੀ ਮੈਮਰੀ ਕਠੀ
ਇਕਦਮ ਸਹੀ ਗਲ ਏ। ਹਾਂਜੀ, ਹਾਂਜੀ।
ਹਾਂ, ਹਾਏ ਮੈਨੂੰ ਅੱਜ ਵੀ ਯਾਦ ਏ। ਪਲਸ ਟੂ ਦਾ ਜਦੋਂ ਲਾਸਟ ਦਿਨ ਸੀ ਨਾ, ਫੇਰਵੈਲ ਤੋਂ ਪੈਲ ਜਿਵੇਂ ਇੱਕ ਦਿਨ ਲਾਸਟ ਦਿਨ ਹੁੰਦੈ, ਫੇਅਰਵੈਲ ਦਿਨ ਹੁੰਦੈ ਹੀ ਏ। ਸਾਡੇ ਨਾ ਸੂਟ ਸੀ। ਇੱਕ ਸਾਨੂੰ ਵਾਈਟ ਸੂਟ ਲੱਗੇ ਦੇ ਸੀ ਇੱਕ ਸਾਨੂੰ ਗ੍ਰੀਨ ਸੂਟ ਲੱਗੇ ਸੀ ਚੈਕ ਕਲਰ ਡਿਸਾੲਡ ਕਿਤਾ ਸੀ ਨਾ, ਵਾਈਟ ਡਰੈਸ ਪਾ ਕੇ ਆਵਾਂਗੇ। ਸਕੂਲ ਬੋਏਸ ਨੂ ਅਸੀ ਸਭ ਨੇ ਵਾਈਟ ਸ਼ਰਟ ਅਸੀਂ ਵਾਈਟ ਸੂਟ ਪਾਏ ਦੇ, ਅਸੀ ਸਭ ਨੇ ਐਂਡ ਚ ਆਪਣੇ ਸਾਈਨ ਕੀਤੇ, ਆਪਣੀ ਮਤਲਬ ਫਿਲੀਂਗ ਦੱਸੀ ਇਕ ਦੂਜੇ ਦੇ ਲਈ ਹਨਾ।
ਹਾਂਜੀ। ਐਵੇਂ ਹੀ ਅੱਜ ਅਸੀਂ ਕੀਤਾ ਐ, ਮੈਂ ਸਪੈਸ਼ਲੀ ਵਾਈਟ ਸ਼ਰਟ ਪਾ ਕੇ ਗਈ ਅੱਜ, ਹੋਰ ਫਿਰ ਅਸੀਂ ਸਾਰਿਆਂ ਦੇ ਨੇਮਸ ਵਗੈਰਾ ਲਿਖੇ।
ਹਾਂਜੀ ਐਵੇਂ ਮੈਂ ਵੀ ਸਾਂਭ ਕੇ ਰੱਖੇ।
ਹਾਂ, ਮਤਲਬ ਬਈ ਯਾਦਾ ਈ ਰਹਿ ਜਾਂਦੀਆਂ ਨੇ ਹਨਾਂ! ਬਹੁਤ ਸਹੀ ਗੱਲ ਐ ਹਾਂਜੀ ਹਾਂ। ਫਿਰ ਅਸੀ ਖਾਨ ਪੀਨ ਭੀ ਗਈ ਸੀ ਉਸੀ ਦਿਨ। ਸਾਰੇ ਜਨੇ ਗਰੁੱਪ ਬਣਾ ਕੇ, ਹਾਂ। ਹਾਂ ਅਸੀ ਪੀਜ਼ਾ ਖਾਧਾ ਉੱਥੇ ਜਾ ਕੇ, ਪਹਲੇ ਇੱਥੇ ਪੀਜ਼ਾ ਪੁਆਇੰਟ ਹੈਗਾ ਵੇ, ਤਿੰਨ ਪੁਆਇੰਟ ਕੰਮ ਤੋਂ ਅਸੀਂ ਉੱਥੇ ਖਾਦਾ, ਬਰਗਰ ਖਾਦਾ ਪੀਜ਼ਾ ਖਾਦਾ। ਮਤਲਬ ਬਸ ਉਹੀਓ ਅਖੀਰਲੇ ਦਿਨ ਅਸੀਂ ਉਹਿਯੋ ਮਿਲੇ ਸੀ ਵਧੀਆ, ਫਿਰ ਉਸ ਤੋਂ ਬਾਅਦ ਅਸੀਂ ਫੇਰ ਵੇਲ ਤੇ ਮਿਲੇ ਸੀ, ਫੇਰਬੇਲ ਤੇ ਫਿਰ ਵੇਖੋ ਸਭਨੂ ਅਪਣੀ ਅਪਣੀ ਹੁੰਦੀ ਐ ਨਾ, ਸਭ ਤਿਆਰ ਹੋ ਕੇ ਆਏ ਹੁੰਦੇ ਨੇ ਨਾਂ, ਤੇ ਫਿਰ ਪੇਪਰ ਇਸ ਤ ਕਿਦਾ ਧੀਆਣ ਕਿਸੇ ਨੂੰ ਲ੍ਰਿਸ਼ ਸਭ ਆਪਣੇ ਸਭ ਆਪਣੇ-ਆਪਣੇ ਦੇਖੋ ਬਿਜ਼ੀ ਹੁੰਦੇ ਪੇਪਰਾਂ ਚ ਹਾਂ ਬਸ ਫਿਰ ਕੋਲਜ ਲਾਈਫ ਲ ਮ ਡਿਪਲੋਮਾ ਮੈਂ ਡਿਪਲੋਮਾ ਲਲਿਆ ਸੀ, ਉਹਦੇ ਚ ਵੀ ਮੈਂ ਨੋਨ ਅਟੈਂਡਿੰਗ ਸੀ। ਹਨਾਂ, ਬਸ ਪੇਪਰ ਦੇਨ ਜਾਂਦੀ ਸੀ ਮੇਰੀ ਹੈ ਨੀਂ। ਨੋਲਜ ਚਲੋ ਹੁਣ ਤੇ ਨਿਕਲ ਗਿਆ ਮੇਰਾ ਤਾਂ ਟਾਈਮ ਤੁਸੀਂ ਦੱਸੋ ਕੀ ਪਲੈਨ ਅੱਗੇ ਦੇ।
ਬਸ ਕੁਛ ਨੀਂ ਮੈਂ ਤੇ ਵੈਸੇ ਰੈਗੂਲਰ ਕੀਤਾ ਕੋਲਜ।
ਅੱਛਾ, ਅੱਛਾ ਅੱਛਾ, ਵੈਸੇ ਰੇ ਵੈੇ ਰੈਗਲਰ ਦੇਖੋ ੜ ਟਾਈਮ ਲਨ ਲੋਣਾ
ਹਾਂਜੀ ਆ ਤੇ ਇੱਕਦਮ ਸਹੀ ਗੱਲ ਕਹੀ ਤੁਸੀਂ ਜਦੋਂ ਨਾ ਜਾਓ ਤੇ ਟੀਚਰਸ ਬੋਲਦੀਆਂ ਨੇ
ਹਾਂ ਬਿਲ
ਉਹ ਫੋਨ ਕਰਦੀਆਂ ਨੇ ਟੀਚਰਸ ਦਾਂ ਤੁਸੀਂ ਆਏ ਨੀ ਅੱਜ ਅਟੈਂਡੈਂਸ ਦਾ ਹੀ ਹੁੰਦਾ ਜਿਆਦਾ ਨਾਲ ਇਕ ਦਮ ਸਹੀ ਗੱਲ ਜੋ ਕਾਲਜ ਚਲਾਈ ਫਿਰ ਉਹ ਸਕੂਲ
ਬਿਲਕੁਲ ਸਹੀ ਕਿਹਾ
ਅੱ
ਹਾਂਜੀ ਬਿਲਕੁਲ ਸਹੀ ਹੈ ਬਸ ਇਹ ਸਕੂਲ ਚਲ ਥੋੜੀ ਰਿਸਟ੍ਰਿਕਸ਼ਨ ਰੂਲਜ਼ ਵਗੈਰਾ ਹੁੰਦੇ ਨੇ ਕਾਲਜ ਚਲੋ ਇਨੇ ਰੂਲਸ ਨੀ ਹੁੰਦੇ ਹਨਾ ਸਕੂਲੇ ਆਉਂਦੇ ਨੇ ਚਲੋ ਅਸੀਂ ਪ੍ਰੇਅਰ ਕਰਨੀ ਡਿਸਪਲਿਨ ਚ ਰਹਿਣਾ ਹੈਨਾ? ਤੇ ਯੂਨੀਫਾਰਮ ਪਾਉਣੀ ਸਭ ਨੂੰ ਇੱਕੋ ਜਿਹੀ ਕਾਲਜ ਕਾਲਜ ਚ' ਕਿੱਥੇ ਯੂਨੀਫਾਰਮਾਂ ਪਾਉਂਦੇ ਨੇ ਸਭ ਅਪਣੀ ਅਪਣੀ ਟੋਰਾਂ ਨਾਲ ਆਉਂਦੇ ਨੇ ਆਪਣੀ ਮਰਜ਼ੀ ਨਾਲ ਇਸਲ ਵਿਚ ਬਹਿਣਾ ਨਹੀਂ ਬਹਿਣਾ ਬੰਕ ਕਰਨੇ
ਹਾਂਜੀ। ਜੀ ਹਾਂਜੀ।
ਅਲੱਗ ਮਜ਼ਾ ਹੈ, ਕੋਲਜ ਲਾਈਫ ਦਾ ਅਲੱਗ ਮਜ਼ਾ ਹੈ ਅਪਣੇ ਅਪਣੇ ਦੋਨਾਂ ਦੇ ਅਲੱਗ ਅਲੱਗ ਉਹ ਹੈਗੇ ਨੇ।
ਇੱਕ ਦਮ ਸਹੀ, ਇੱਕ ਦਮ ਸਹੀ।
ਹੋ ਮੈਂ ਸੁਣਿਆ ਤੁਸੀ ਪਾਰਟ ਟਾਇਮ ਵੀ ਕੁਛ ਕਰਦੇ ਸੀ ਨਾ।ਨੇਲਸ ਵਗੇਰਾ ਬਣਾਦੇ, ਤੁਹਾਡੀ ਅਪਨੀ ਅਕੈਡਮੀ ਏ ਨਾ?
ਹਾਂਜੀ।
ਤੁਸੀਂ ਸਿਖਾਉਂਦੇ ਵੀ ਹੋ ਮੈਨੂੰ ਲੱਗਦਾ ਨੇਲਸ।
ਹਾਂਜੀ ਸਿਖਾਨੀ ਹਾਂ। ਪਰ ਬਹੁਤ ਰਿਅਰ ਜਦ ਮੈਂ ਵੈਸੇ ਆਪ ਹੀ ਕੰਮ ਕਰਨੀ ਆਂ
ਓਕੇ ਓਕੇ ਓਕੇ
ਹਾਂਜੀ ਕਿਉਂਕਿ ਗਿਨੇ ਚੁਨੇ
ਅੱਛਾ, ਤੁਹਾਡੇ ਨਾਲ ਜੁੜੇ ਦੇ ਨੇ ਮੈਂਬਰ ਹੈ ਨਾ
ਹਾਂ ਮੈਂਬਰ ਜੁੜੇ ਦੇ ਨੇ ਨਾਲ ਈ ਗਿਨੇ- ਚੁਨੇ ਬੱਚੇ ਆਉਂਦੇ ਨੇ ਸਿੱਖਣ ਵਾਸਤੇ
ਅੱਛਾ-ਅੱਛਾ, ਮਤਲਬ ਲਿਮਟ ਮਤਲਬ ਤੁਸੀ ਲਿਮਟਿਡ ਲਿਮਟਿਡ ਹੀ ਰਖਦੇ ਹੋ ਹੈਣਾ, ਜ਼ਯਾਦਾ ਖਿਚੜੀ ਨੀ ਪਕ ਹਾਲੇ ਤਕ ਲਿਮਟਿਡ ਲੋਗ ਦੋ ਤਾਕੀ ਜੇੜੇ ਮੇਰੇ ਕੋਲ ਆ ਰਹੇ ਨੇ ਦਸ ਤੋਂ ਗਿਆਰਾਂ ਬੱਚੇ ੳਹਨਾਂ ਨੂੰ ਮੈਂ ਪੂਰਾ ਟਾਇਮ ਦੇ ਸਕਾਂ ਹੈਣਾ ਮੈਂ ਕਿਹਾ, ਜਿਹੜੇ ਤੁਹਾਡੇ ਕੋਲ ਬੱਚੇ ਆ ਹਹੇ ਨੇ ਲਿਮਟਿਡ ਦਸ ਤੋਂ ਗਿਆਰਾਂ ਉਹਨਾਂ ਨੂੰ ਤੁਸੀਂ ਪੂਰਾ ਟਾਇਮ ਪੂਰੇ ਅੱਛੇ ਤਰੀਕੇ ਨਾਲ ਸਿਖਾ ਸਕੋ। ਇਹ ਨੀ ਪੰਜਾਹ- ਪੰਜਾਹ ਬੱਚੇ ਇਕੱਠੇ ਕਰ ਲਏ। ਸਿਖਾ ਹੋਇਆ ਨੀ ਬਹੁਤ-ਬਹੁਤ ਸਹੀ ਹਾਲੇ ਬਹੁਤ ਅੱਛੀ ਗੱਲ ਕਰ ਰਹੇ ਹੋ ਤੁਸੀਂ, ਨਹੀਂ ਤਾਂ ਅੱਜ ਕੱਲ੍ਹ ਤੁਸੀਂ ਅਕੈਡਮੀ ਵਿੱਚ ਜਾਓ ਤੁਹਾਨੂੰ ਕੀ ਵੇਖਣ ਨੂੰ ਮਿਲੇਗਾ, ਸੌ- ਸੌ ਬੱਚੇ ਲਿੱਤੇ ਹੋਣਗੇ, ਦੋ ਟਿੱਚਰਾਂ ਖੜੀਆਂ ਹੋਣ ਗੀਆਂ, ਐਵੇਂ ਦੂਰੋਂ ਕਰਕੇ ਵਿਖਾ ਦੇਣਗੇ, ਵੇਖੋ ਐਵੇਂ ਕਰਨਾ ਜੀ। ਕੀ ਸਮਝ ਆਉਂਦਾ ਉਹਦੇ ਵਿੱਚ?
ਇਕਦਮ ਸਹੀ ਗੱਲ ਏ।
ਹੈਨਾ।
ਹਾਂਜੀ ਤਾਂ ਹੀ, ਮੈਂ ਫਿਰ ਦੋ ਬੈਚ ਲਗਾਏ ਨੇ, ਜਿਵੇਂ ਹਾਂਜੀ, ਪੰਜ ਬੱਚੇ ਅਲੱਗ ਆਉਂਦੇ ਨੇ ।ਹਾਂਜੀ। ਪੰਜ ਅਲਗ ਆਂਦੇ ਨੇ। ਤੇ ਟਾਈਮਿੰਗ, ਇੱਕ ਸਵੇਰ ਦਾ ਰ ਇੱਕ ਸ਼ਾਮੀ ਤੋਂ ਕਦੇ ਹਾਂਜੀ ਬੱਚੇ ਕਦੇ ਐਡਜਸਟ ਕਰ ਲੈਂਦੇ ਨੇ ਜਿਵੇਂ ਛੁੱ ਰਟੀ ਲੈਣੀ ਹੋਏ ਜਿਵੇਂ, ਕਦੇ ਵੀ ਫ੍ਰੀ ਨਾ ਆਉਣ ਸ਼ਾਮੀ ਸਵੇਰੇ ਆ ਜਿੰਦੇ ਨੇ ਆਤਾ ਵੀ ਇਹ
ਅੱਛਾ ਚਲੋ, ਮੈਂ ਆਪਣੀ ਕੁੜੀ ਨੂੰ ਭੇਜਾਂਗੀ। ਮੁ ਵੀ ਬਹੁਤ ਸ਼ੌਕ ਏ। ਨਾਲੇ ਮੇਰੇ ਏਥੇ ਇੱਕ, ਦੋ ਕਸਟਮਰ ਵੀ ਹੈਗੇ ਸੀ, ਪੁੱਛ ਰਹੇ ਸੀ, ਉਹਨਾਂ ਨੇ ਨਾ ਮਤਲਬ ਬਬਸ ਕਰਾਣੇ ਸੀ ਐਲਮਿੰਡ ਵਾਲੇ ਆਲਮੰਡ ਸ਼ੇਵ ਦੇ ਹਾਂ ਤੇ, ਉਹਦਾ ਕੀ ਪ੍ਰਾਈਜ਼? ਜਿਵੇਂ, ਅਗਰ ਐਕ੍ਰੈਲਿਕ ਦੇ ਉੱਤੇ ਤੁਸੀਂ ਕ ਮਤਲਬ ਐਕ੍ਰੈਲਿਕ ਐਲੀਮੈਂਟ ਬਣਾਉਣੇ ਹੋਏ ਹਨ ਅਤੇ ਉੱਤੇ ਸਿੰਪਲ ਅ ਪਿੰਕੀਸ਼ ਨੇਲ ਪੇੰਟ ਲਗਾਾਨੀ ਹੋਏ।
ਕੋਈ ਨੀ। ਸ਼ੇਪ ਦਾ ਤੇ, ਕੋਈ ਇਸ਼ੂ ਨਹੀਂ ਹੁੰਦਾ।
ਕੋ ਕੋਈ ਪੁੱਛ ਰਿਹਾ ਸੀ ।ਅੱਜ ਨਾ
ਐਕ੍ਰੈਲਿਕ ਦੇ ਸਟਾਰਟਿੰਗ ਹੈ ਬਾਰ੍ਹਾਂ ਸੌ ਤੋਂ ਉਹ ਡਿਪੈਂਡ ਕਰਦਾ ਹੈ, ਤੁਸੀਂ ਨੇਲ ਆਟ ਕਿਹੜੀ ਕਰਾਣੀ ਏ। ਜ ਬੜੇ ਟਾਈਪ ਦੀ ਆਉਂਦੀ ਹੈ, ਅੱਜ ਕੱਲ ਬਥੇਰਾ ਕੁਛ ਆ ਗਿਆ ਏ, ਤੁਹਾਨੂੰ ਪਤਾ ਹੀ ਹੈ ਅੱਜ-ਕੱਲ ਦੀ।
ਤੇ ਤੁਹਾਡਾ ਕੋਈ ਪੇਜ ਵਗੈਰਾ ਵੀ ਹੈਗਾ, ਮੈਂ ਉਹਨੂੰ ਪੇਜ ਸ਼ੇਅਰ ਕਰ ਦਾਂਗੀ ਤੁਹਾਡਾ।
ਮੈਂ ਤੁਹਾਨੂੰ ਵਟਸਐਪ ਕਰਾਂਗੀ
ਹਾਂ ਮੈਨੂੰ ਜ਼ਰੂਰ ਮੈਨੂੰ ਵਟਸਐਪ ਕਰਨਾ ਆਪਣਾ ਪੇਜ ਆਪਣਾ ਜਿਹੜਾ ਜਿਹੜੀ ਤੁਹਾਡਾ ਗਰੁੱਪ ਬਣਿਆ ਰਿ ਸਿਖਾਉਣ ਵਾਲਾ ਉਹ ਗਰੁੱਪ ਵਿੱਚ ਵੀ ਮੈਨੂੰ ਐਡ ਕਰ ਲਿਓ ਤਾਂ ਕਿ ਮੇਰੇ, ਮੇਰੇ ਕੋਲ ਨਾ ਮੇਰੇ ਹੁਣ ਨਾ ਇਥੇ ਸਾਡੇ ਗਲੀ ਚ ਹੋਰ ਵੀ ਬਹੁਤ ਸਾਰੀ ਕੁੜੀਆਂ ਨੇ ਜੋ ਇੰਟਰਸਟਿਡ ਨੇ ਹੈ ਕੰਮਾਂ ਵਿਚ ਨਾਲੇ ਬਹੁਤ ਸਾਰੀ ਕੁੜੀਆਂ ਕਰਾਉਂਦੀਆਂ ਰਹਿੰਦੀਆਂ ਕਿਉ ਜੋਬ ਵਾਲੀਆਂ ਨੇ ਤੇ ਉਹ ਕਰਾਉਂਦੇ ਰਹਿੰਦੇ ਨੇ ਹਨਾ ਨੇਲਸ ਵਗੈਰਾ ਤੇ ਮੈਂ ਉਹ ਨੂੰ ਜ਼ਰੂਰ, ਮੈਂ ਤੁਹਾਨੂੰ ਤੁਹਾਡੇ ਮੈਂ ਬਣਾਵਾਂਗੀ ਕਸਟਮਰ
ਮੈਂ ਤੁਹਾਨੂੰ ਵਟਸਐਪ ਕਰਦਾਂਗੀ ਬਾਕੀ ਜੋ ਵੀ ਤੁਹਾਨੂੰ ਕੋਈ ਪ੍ਰਾਈਜ਼ ਚਿਜ ਵਗੈਰਾ ਦਾ ਕੁਛ ਵੀ ਸ਼ੌ ਏ ਜ਼ਰੂਰ ਮੇਰੇ ਨਾਲ ਗੱਲ ਕਰਨਾ ਬਾਕੀ
ਹਾਂ ਕੋਈ ਨਹੀਂ ਹਾਂਜੀ ਜ਼ਰੂਰ ਨਹੀਂ ਮੈਂ ਡਾਇਰੈਕਟ ਉਹਨਾਂ ਨੂੰ ਤੁਹਾਡੇ ਹੀ ਦੱਸ ਦਾਂਗੀ ਨਾ ਮੈਸਜ਼ ਤਾੜੀ ਮ ਲਬੈਡ ਕਰਾਂਗੇ ਬਾਕੀ ਕਿ ਤੁਸੀਂ ਆਪੇ ਕਰਿਓ ਸੇਲਸ ਵਗੈਰਾ
ਹਾਂਜੀ- ਹਾਂਜੀ ਕੋਈ ਨੀ ਹੋਰ
ਘਰ
ਕੋਈ ਨੀ- ਕੋਈ ਨੀ
ਹੋਰ, ਟਾਈਮ ਹੀ ਨਹੀਂ ਹੁੰਦਾ ਤੁਸੀਂ ਫਰੀ ਹੋ ਗੋ ਤੁਸੀਂ ਕੀ ਹੈ ਪੇਪਰਾਂ ਤੋਂ ਹੂਣ ਤੁਸੀਂ ਤੇ ਲਾਣਾ ਚੱਕਰ ਠੀਕ ਏ ਘਰ, ਹਾਂਜੀ ਚਲੋ ਠੀਕ ਓਕੇ ਸਤਿ ਸ੍ਰੀ ਅਕਾਲ, ਹਾਂਜੀ ਮੈਂ ਵੀ ਜ਼ਰੂਰ ਆ ਓਕੇ ਸਤਿ ਸ੍ਰੀ ਅਕਾਲ